ਹੁ
ਹੈਲੋ ਹਾਂਜੀ ਸਤਿ ਸ੍ਰੀ ਕਾਲ
ਕਾਲ ਕੀ ਹਾਲ ਏ
ਮੈਂ ਵਧੀਆ ਨੂੰ ਤੁਸੀ ਸੁਨਾਓ ਠੀਕ ਹੋ
ਸਭ ਵਧੀਆ ਕੀ ਕਰਦੇ ਪਏ ੳ
ਬਸ ਯਾਰ ਹਜੇ ਤਾਂ ਫ੍ਰਰੀ ਆ ਜਾਏਗੇ ਕਿਚਨ ਚ ਫਿਰ ਬਨਾਵਾਂਗੇ ਕੁਸ਼ ਡਿਨਰ ਰਾਤ ਦਾ ਹਜੇ ਤਾਂ ਫਰੀ ਬੈਠੇ
ਅਜੇ ਫ੍ਈ ਉਹ ਤੇ ਚਲੋ ਤੁਹਾਨੂੰ ਇੱਕ ਗੁੱਡ ਨਿਊਜ਼ ਦੇ ਦੇਈਏ
ਅੱਛਾ ਜੀ ਦੱਸੋ ਹਾਂ ਹਾਂ ਬਤਾਓ ਕੀ ਗੱਲ ਏ
ਉਹ ਤੁਹਾਡੇ ਇੱਕ ਮਾਮਾ ਜੀ ਨੀ ਸੀ ਇੱਕ ਤੁਹਾਨੂੰ ਨੀ ਪਤਾ ਸ਼ਾਇਦ ਤੁਹਾਡੀ ਮੰ ਮ ਨਈ ਤੇ ਵੀਰ ਜੀ ਸੀ ਸ਼ਾਇਦ ਤੁਸੀਂ ਮੇਰੇ ਖਿਆਲ ਨਾਲ ਅੱਜ ਕੱਲ ਉਹਨਾਂ ਨਾਲ ਹੈ ਨੀ ਉਹ ਤੁਹਾਡੇ ਕੋਂਟੈਕਟ ਵਿੱਚ ਨਹੀ ਏ ਪਰ ਹੁਨ ਉਹਨਾਂ ਨੇ ਤੁਹਾਡੇ ਨਾਲ ਕੋਂਟੈਕਟ ਕਰਨਾ ਵੇ ਉਹਨਾਂ ਦੇ ਬੇਟੇ ਦੀ ਅੰਗੇਜਮੈਂਟ ਏ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਨੂੰ ਵੀ ਇਨਵਾਇਟ
ਅੱਛਾ ਜੀ ਹਾਂ ਹਾਂ ਹਾਂ ਮੈਂ ਸਮਝ ਗਈ। ਕਦੋਂ ਕਦੋਂ ਹਾਂ ਹਾਂ ਮੈਂ ਸਮਝ ਗਈ ਹਾਂਜੀ ਹਾਂਜੀ।
ਬੇਸਮੈਂਟ ਤਾਂ ਮੈਰਿਜ ਤੇ ਤੇ ਬੜਾ ਟਾਈਮ ਲੱਗ ਜਾਏਗਾ। ਹਜੇ ਰੋਕੇ ਰੁਕੇ ਦੀ ਗੱਲ ਕਰਕੇ ਤੇ ਰੋਕ ਇਹਦੇ ਬਾਅਦ ਆ ਕੇ ਓਹਨਾਂ ਨੇ ਇਕ ਫੰਕਸ਼ਨ ਏਥੇ ਕਰਨਾ ਵੇ। ਤੇ ਉਸ ਫੰਕਸ਼ਨ ਚ ਤੁਹਾਨੂੰ ਵੀ ਇਨਵਾਈਟ ਕਰਨਾ। ਮੈਂ ਕਿਆ ਤੁਹਾਨੂੰ ਪਹਿਲਾਂ ਐਡਵਾਂਸ ਚ ਮੈਂ ਬਤਾ ਦਾਂ ਕਿਉਕੀ ਤੁਹਾਡੇ ਕੋਂਟੈਕਟ ਇਚ ਹੁਨ ਔ ਅੱਜ-ਕੱਲ ਹੈ ਈ ਨਈ ਲੇਕਿਨ ਓਹ ਪਤਾ ਮੈਂ ਦੁਆਰਾ ਅਪਨੀ ਫੈਮਲੀ ਫੰਕਸ਼ਨ ਸੀ ਦੁਬਾਰਾ ਸਟ੍ਰੌਂਗ ਕਰ
ਚਲੋ ਵਧੀਆ ਯਾਰ ਮ ਅੱਛਾ ਲੱਗਿਆ ਸੁਨ ਕੇ ਕਾਫ਼ੀ ਦੇਰ ਦਾ ਮੈਂ ਸੋਚ ਵੀ ਰੀ ਸੀ ਕੀ ਹੁਨ ਜੋ ਮੇਰੇ ਤੋਂ ਦੋ ਸਾਲ ਵੱਡਾ ਮੇਰੇ ਮਾਮੇ ਦਾ ਮੁੰਡਾ ਨਾ ਮੇਰੇ ਤੋਂ ਦੋ ਸਾਲ ਵੱਡਾ ਐ। ਤੇ ਮੈਂ ਸੋਚਦੀ ਸੀ ਮੈਂ ਕਿਹਾ ਹੁਣ ਉਹ ਕਰਨ ਗੇ ਹੀ ਸ਼ਾਇਦ ਇੰਨੀ ਅਰਜ਼ ਦੇ ਵਿੱਚ ਹੀ ਕਰਨਗੇ ਛੱਬੀ ਸਤਾਈ ਵਿੱਚ ਵਧੀਆ ਹੋ ਗਿਆ ਚਲੋ। ਠੀਕ ਐ ਠੀਕ ਐ ਤੇ ਕਿੱਥੇ ਹਾਂ। ਨੀ ਇਹ ਏਜ ਅੱਛੀ ਹੁੰਦੀ ਐ।
ਧਿਆਨਾ ਦੀ ਹੀ ਐ ਕੋਈ ਕੁੜੀ। ਇੰਟਰ ਹਾਂ-ਹਾਂ ਇੰਟਰ ਕਾਸਟ। ਉਹ ਲੋਗ ਸਾਡੇ ਨੋਇੰਗ ਤੇ ਨੀ ਹੈ ਪਰ ਚਲੋ ਬੱਚੇ ਬੱਚੇ ਆਪਸ ਚ ਓਹਨਾਂ ਦੀ ਮਰਜੀ ਏ ਤੇ ਹੁਣ ਰੋਕੇ ਦੀ ਗੱਲਾਂ ਚੱਲ ਰਹੀਆਂ। ਰੋਕੇ ਚ ਐ ਵੇ। ਕੀ ਜੈਦਾ ਬੰਦੇ ਤੇ ਨਈ ਲੈ ਕੇ ਜਾਨੇ ਓਹਨਾਂ ਨੇ?
ਅੱਛਾ।
ਫੰਕਸ਼ਨ ਚ ਓਰਗਨਾਈਜ ਕੀਤਾ ਓਹਦੇ ਵਿੱਚ ਓਸ ਲਿਸਟ ਚ ਤੁਹਾਡੀ ਸਾਰੀ ਫੈਮਿਲੀ ਦਾ
ਤੁਹਾਡੀ ਆਵਾਜ਼ ਨੀ ਆ ਰੀ ਹਾਂ ਹਾਂ। ਹਾਂ ਬਿਲਕੁਲ ਆ ਗਿਆ ਆ ਗਿਆ ਆ ਗਈ ਆ ਈ ਰਈ ਏ ਹਾਂ ਹਾਂ ਆ ਰੀ ਆ ਰੀ ਏ। ਪਤਾ ਐਕਚੁਲੀ ਮੈਂ ਤੁਹਾਨੂੰ ਦੱਸਾਂ ਮੈਨੂੰ ਨਾ ਥੋੜਾ ਥੋੜਾ ਪਤਾ ਵੀ ਸੀ। ਕਿਉਕਿ ਕਜ਼ਨ-ਕਜ਼ਨ ਦੇ ਥਰੂ ਤੋਂ ਪਤਾ ਲੱਗ ਹੀ ਜਾਂਦੀ ਗੱਲ ਹਾਂ ਕੀ ਓਹਦਾ ਕੁਛ ਚੱਲ ਰਿਹਾ ਤੇ ਹਜੇ ਮਤਲਬ ਜਿੱਦਾਂ ਸਿਰੇ ਨੀ ਚੜਿਆ ਸੀ। ਹੁਣ ਤੁਸੀਂ ਦੱਸਿਆ ਕੀ ਰੋਕਾ ਕਰ ਦੇਣਗੇ ਤੇ ਥੋੜਾ-ਥੋੜਾ ਸਾਨੂੰ ਕਜ਼ਨ-ਕਜ਼ਨ ਤੋਂ ਜਿੱਦਾਂ ਪਤ ਪਤਾ ਲੱਗ ਹੀ ਜਾਂਦਾ ਲਿੰਕ ਹੁੰਦੇ ਸਭ ਤੁਹਾਨੂੰ ਪਤਾ ਇੰਸਟਾ ਤੇ ਸਭ ਆਪਾਂ ਕੱਠੇ ਹੀ ਤੇ ਓਥੋਂ ਥੋੜਾ-ਥੋੜਾ ਮੈਨੂੰ ਅੱਗੇ ਪਿੱਛੋਂ ਪਤਾ ਲੱਗਿਆ ਸੀਗਾ ਓਹਦਾ ਕੁੱਛ ਚੱਲ ਰਿਹਾ। ਗੱਲਬਾਤ ਅਜੇ ਦੇਖਣ ਦਿਖਾਣ ਕੁਛ ਚੱਲ ਰਿਹਾ? ਅੱਛਾ-ਅੱਛਾ ਵਧੀਆ ਨਾ ਅੱਛਾ ਹੋ ਗਿਆ।
ਹੁਨ ਰੋਕੇ ਦੀ ਸ਼ੋਪਿੰਗ ਵਗੈਰਾ ਚੱਲ ਰਹੀ ਹੈ, ਰੋ ਕਿਤੇ ਜ਼ਿਆਦਾ ਬੰਦਿਆਂ ਨੇ ਨੀ ਜਾਨਾ ਓਹਨਾ ਲੋਕਾਂ ਨੇ ਬੋਲਿਆ। ਕੀ ਬਈ ਦੋ ਚਾਰ ਹੀ ਆਓ ਦੋ ਚਾਰ ਦੇ ਵੀ ਦੋ ਤਿੰਨ ਹੀ ਕਹਿ ਰਹੇ ਨੇ।
ਅੱਛਾ-ਅੱਛਾ। ਠੀਕ ਹੈ ਬਈ ਡਿਪੈਂਡ ਕਰਦਾ ਨਾ ਹੁਣ ਓਹ ਜਿੱਦਾਂ ਲੋਗ ਇੱਕ ਦੂਜੇ ਨੂੰ ਕਹਿਨਗੇ ਓਹਨਾਂ ਚਲਨਾ ਚੱਲਨਾ ਪਏਗਾ, ਕੀ ਤੁਸੀਂ ਕੀ ਸ਼ੋਪਿੰਗ ਕੀਤੀ ਫਿਰ ਰੋਕੇ ਦੀ ਕੀ ਲੈ ਕੇ ਆਏ ਔ?
ਅਸੀਂ। ਬੜਾ ਪਿਆਰਾ ਇੱਕ ਸੂਟ ਲੈ ਕੇ ਆਈ ਆ ਜੂਟ ਦੇ ਉੱਪਰ ਬੜੀ ਪਿਆਰਿਆ। ਉਸਕੇ ਉਪਰ ਨਾ ਉਹ ਵਾਲਾ ਵਰਕ ਹੈ ਉਹ ਜੇੜੇ ਇੱਕ ਟਾਂਕੇ ਵਾਲਾ ਨੀ ਹੱਥ ਦੇ ਨਾਲ ਹੇਂਡਸ ਸਟਿਚ ਕਰਦੇ ਐ ਬਾਰਡਰ-ਬਾਰਡਰ ਉਪਰ ਛੋਟੇ-ਛੋਟੇ ਟਾਂਕਯਾ ਹਾਂ-ਹਾਂ-ਹਾਂ ਉਹਦੇ ਉੱਪਰ ਤੇ ਕਰੀਮ ਐਂਡ ਬਰਾਊਨ ਗੋਲਡਨ ਟਚ ਦੇ ਉੱਪਰ। ਬੜਾ ਪਿਆਰਾ ਸੂਟ ਲੇਕੇ ਆਈ ਆ ਔਰ ਚੁੰਨੀ ਤੇ ਔਰ ਇਹ ਬਹੁਤ ਹੀ ਅੱਛੀ ਹੈ ਦੁਪਟਾ ਬਹੁਤ ਸੋਣਾ ਲਗਾਇਆ। ਉਹ ਲਿਆਦਾ ਇੱਕ ਮਤਲਬ ਕਿ ਡਿੱਬੇ ਦੇ ਉੱਪਰ ਰੱਖਣ ਵਾਸਤੇ ਸਿਲਵਰ ਦਾ ਕੁਆਈਨ ਨੀ ਆਯਾ ਕੁਆਇਨ ਵੀ ਕੁਆਇਨ ਨਾਲ ਲੱਗ ਕੇ ਲੱਗ ਕਹਿੰਦੇ ਸੀ ਬਹੁ ਲਿਆ ਮੈਨੂੰ-ਮੈਨੂੰ ਦਿਖਾਇਆ ਤੇ ਮੈਂ ਕਿਹਾ ਮੈਂ ਸਮਝੀ ਤੁਸੀਂ ਲੈ ਹੋ। ਤੁਸੀਂਕਣ ਬੜਾ ਜਿਆਦਾ ਭਾਰੀ ਲੈ ਲਿਆ, ਕਹਿੰਦੇ ਨਹੀਂ-ਨਹੀਂ ਬਾਹਰਲੀ ਬਰਾਦਰੀ ਅੱਛਾ ਨਹੀਂ ਲੱਗਦਾ। ਸੂਟ ਲਿਆ ਕੋਇਨ ਲਿਆ। ਹਾਂ ਤੇ ਫੇਰ ਕੱਲ ਜਾ ਕੇ ਉਹ ਲਿਆਂਦਾ, ਇੱਕ ਕੈਸ਼ ਬੋਕਸ ਕੀ ਲਿਫਾਫੇ ਵਿੱਚ ਨਹੀਂ ਦੇਨੇ ਪੈਂਦੇ ਕੈਸ਼ਬੋਕਸ ਵਿਚ ਦਾ ਡੈਸ਼ਬੋਕਸ ਲਿਆ। ਹੋਰ ਫਰੂਟ ਦਾ ਟੋਕਰਾ ਬਣਵਾ ਲੈਨਗੇ। ਮਿਠਾਈ ਦੇ ਡੱਬੇ ਹੋ ਜਨਗੇ। ਕੋਈ ਬਰਾਜ ਦੀ ਗਿਫਟ ਆਈਟਮ ਲੈਨੀ ਹੋਮ ਡੈਕੋਰ ਦੀ। ਤੇ ਚੋਕਲੇਟਸ ਪਰਫਿਊਮਸ। ਆਪਨੇ ਈ ਐ, ਹਾਂ ਅਪਨੇ ਈ ਐ, ਬਟ ਓਹ ਪੰਜਾਬ ਵਿੱਚ ਲੈ ਕੇ ਦੇ ਉਹ ਸਾਰਾ ਕੰਮ ਤੇ ਇੱਥੇ ਤੇ ਸਾਰਾ ਹੀ ਤੁਹਾਨੂੰ ਪਤਾ ਹੈ। ਏਧਰ ਤੇ ਸਾਰਾ ਬਰਾਸ ਦਾ ਹੀ ਏਨਾ ਵਧੀਆ ਸਭ ਕੁਛ। ਹਾਂ-ਹਾਂ-ਹਾਂ ਜਾਵਾਂਗੇ ਅਸੀਂ ਵੀ ਦੇਖ ਕੇ ਆਵਾਂਗੇ। ਕਹਿੰਦੇ ਪੇ ਸੀਂ ਇਨਵਾਈਟ ਕੀਤਾ ਉਹਨਾਂ ਨੇ ਵੀ ਮੈਨੂੰ ਕਹਿੰਦੇ ਤੂੰ ਐਤ ਕੀ ਆਏਂਗੀ ਬਿਨਾਂ ਮਿਲੇ ਨੀ ਜਾਈ। ਘਰ ਆਈ ਨਾਲੇ ਸ਼ੋਪ ਵਿੱਚ ਵਟਾਨ ਤੇ ਚਾਹਵਾਂਗੀ। ਦੇਖ ਕੇ ਆਵਾਂਗੀ ਹੋਰ ਹੋਮ ਡੈਕੋਰੇ ਦਾ ਸਮਾਨ ਲਿਆ ਚੋਕਲੇਟ ਵਗੈਰਾ ਮੇਕਅਪ ਦੇ ਸਮਾਨ ਇੰਨਾ ਪਿਆਰਾ ਬੋਕਸ ਲਿਆ। ਉਹਦੇ ਵਿੱਚ ਇੱਕ ਅਹ ਉਹ ਇਹਨੇ ਜੋ ਫਲਾਵਰਸ ਨੇ ਹੁੰਦੇ ਇੱਕ ਉਹ ਆਈ ਮੀਨ ਪ ਪੱਤੀਆਂ-ਸ਼ਤੀਆਂ ਕਲਰਫੁਲ ਉਹ ਬਾਊਲ ਦੇ ਵਿੱਚ ਰੱਖਦੇ ਆ ਫਿਰ ਉਹ ਹਾਂ ਵੈਲਵਟ ਸ਼ ਮੈਂ ਖੋਲ ਕੇ ਨਹੀਂ ਵੇਖਿਆ ਪੈਕੇਟ। ਪਰ ਉਈਓ ਲਗ ਰਹੇ ਨੇ ਕਲਰਫੁਲ ਉਹ ਇੱਕ ਪਾਨੀ ਚ ਪਾਨੇ ਆ ਪਾਣੀ ਥੋੜ੍ਹੀ ਫਰੈਗਰੈਂਸ ਵਾਸਤੇ ਕੁਛ ਉਹਨਾਂ ਨੇ ਪਾਨੇ ਲੀਕੁਡ ਜਾਂ। ਉਹ ਪਾ ਕੇ ਫਿਰ ਇੱਕ ਨਾ ਛੋਟਾ ਜਿਹਾ ਨਾ ਅਹ ਅਈਓ ਚੀਨੀ ਮਿੱਟੀ ਦਾ ਨਾ ਇੱਕ ਬਨਿਆ ਦਆ ਦੀਵਾ ਟਾਈਪ ਪਿੰਕ ਕਲਰ ਦਾ। ਵੇ ਅੰਦਰ ਲਗਾਨ ਮਤਲਬ ਬੜਾ ਅੱਛਾ ਉਹਨਾਂ ਨੇ ਸੈਟਿੰਗ ਸਾਰੀ ਕੀਤੀ ਕੈਂਡਲਸ ਵਗੈਰਾ ਵਿੱਚ ਰੱਖੀਆਂ। ਉਹਦੇ ਵਿੱਚ ਹੀ ਥੋੜ੍ਹੀ ਅਹ ਹਾਂ ਉਹਦੇ ਵਿੱਚ ਹੀ ਥੋੜ੍ਹਾ ਮੇਕਅਪ ਦਾ ਸਮਾਨ ਆ ਬਹੁਤ ਅੱਛਾ ਹੈ ਸਭ ਕੁਛ ਮੈਂ ਤੁਹਾਨੂੰ ਨਾ ਉਦੀ ਪਿਕ ਭੇਜਾਂਗੀ। ਤੁਸੀਂ ਦੇਖਨਾ ਉਹ ਸਭ ਕੋ ਗਿਫਟ ਕਰਨੇ ਵਾਸਤੇ। ਹਾਂ ਤੇ ਰਿੰਗਸ ਵਗੈਰਾ ਦੀ ਅਜਿਹਾ ਉਹਨਾਂ ਨੇ ਕੁਛ ਕਰਨਾ ਨੀ ਕਿਉਂਕਿ ਰਿੰਗ ਸੈਰਾਮਨੀ ਦਾ ਅਲੱਗ ਤੋਂ ਏ ਪ੍ਰੋਗਰਾਮ। ਹੁਣ ਤੁਸੀਂ ਕਰੋ ਤਿਆਰੀਆਂ। ਹੁਣ ਤੁਸੀਂ ਸਵਾਓ ਕੱਪੜੇ ਹਰ ਫੰਕਸ਼ਨ ਆਸਤੇ। ਠੀਕ ਹੈ ਮੈਂ ਤਾਂ ਤੁਹਾਨੂੰ ਬਤਾ ਤਾ ਕਿ ਹੁਣ ਤਿਆਰੀਆਂ ਰੱਖੋ ਸਟਾਰਟ ਅਪਨੀਆਂ।
ਮੈਨੂੰ ਤਾਂ ਯਾਰ ਅਜੇ ਤਾਂ ਫਿੱਟ ਵੀ ਹੋਨਾ ਪਏਗਾ ਮੈਂ ਤਾਂ ਅਜੇ ਬਹੁਤ ਆਫ਼੍ਟਰ ਬੇਬੀ ਮੇਰਾ ਬਹੁਤ ਵੇਟ ਗੇਨ ਹੋ ਗਿਆ ਨਾ। ਮੈਂ ਤਾਂ ਹੁਨ ਜਮਜੀ ਜੁਆਇਨ ਕਰਾਂਗੀ, ਹਾਂ ਯਾਰ।
ਯੋਗਾ ਕਰਨਾ, ਯੋਗਾ ਕਰਨਾ ਯੋਗਾ।
ਯਾਰ ਯੋਗਾ ਦਾ ਜੋ ਟਾਈਮ ਹੈ ਨਾ ਇੱਥੇ ਸਵੇਰੇ ਸਾਢੇ ਪੰਜ ਵਜੇ ਉਸ ਵੇਲੇ ਮੈਂ ਜਾ ਹੀ ਨਹੀਂ ਸਕਦੀ। ਇੱਕ ਤਾਂ ਸਾਡੀ ਗਲੀ ਚ ਕੁੱਤੇ ਬੜੇ ਹੁੰਦੇ।
ਔਨਲਾਈਨ ਕਰਲਓ, ਔਨਲਾਈਨ ਤੁਸੀਂ ਜਿਸ ਸੈਕਟਰ ਚ ਰਹਿੰਦੇ ਹੋ ਇੱਕ ਸੈਕਟਰ ਛੋ ਮੁੜ ਕੇ ਮੇਰੀ ਫਰੈਂਡ ਹੈ। ਉਹ ਔਨਲਾਈਨ ਕਰਵਾਂਦੀ ਹੈ, ਔਰ ਫਸਟ ਮੰਥ ਇਚ ਉਹਨੇ ਕੋਈ ਫੀਸ ਵੀ ਨਹੀਂ ਲੈਨੀ। ਹਾਂ! ਮੈਂ ਤੁਹਾਨੂੰ ਜੁਆਇਨ ਕਰਵਾਨੀ ਹਾ, ਅਪਨੀ
ਕਰਵਾ ਦੋ ਯਾਰ!
ਸੈਕ ਫੋਰਟੀਨ ਸੈਕਟਰ ਚ ਹੈ, ਫੋਰਟੀਨ ਸਕੈਟ
ਅਸੀਂ ਤੇਰਾਂ ਚ ਰਹਿੰਨੇ ਆ, ਵ ਸੁੰਦਰਾਂ ਦੀਆਂ ਵੀ। ਇਟਸ ਓਕੇ, ਕੋਈ ਗੱਲ ਨੀ। ਚਲੋ ਹਮ!
ਤੇ ਉਹ ਫੇਰ ਉਹਨੂੰ ਮੈਂ ਕਹਾਂਗੀ, ਉਹਨੂੰ ਮੈਂ ਕਹਾਂਗੀ ਤੁਸੀਂ ਜੁਆਇਨ ਕਰ ਲਓ। ਤੇ ਫੇਰ ਓਨਲਾਈਨ ਕਰ ਲੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਸਾਨੂੰ ਵੀ ਕਹਿੰਦੀ ਵੀ ਜੁਆਇਨ ਕਰਨ ਵਾਸਤੇ ਹੁਣ ਪੂਰਾ ਮਹੀਨਾ ਛੁੱਟੀਆਂ ਤਾਂ ਬੀਤ ਗਿਆ, ਮੈਂ ਜੁਆਇਨ ਨੀ ਕੀਤਾ ਹੁਣ ਫਸਟ ਕਰ ਲੈਂਗੇ, ਗੁੱਸਾ ਕਰ ਰਹੀ ਹੈ। ਉਹਨਾਂ ਨੇ ਮੇਰਾ ਨਾਮ ਹੀ ਮੋਟੋ ਪਾ ਦਿੱਤਾ ਹੈ। ਉਹ ਕਹਿੰਦੇ, ਮੋਟੋ ਹੋ ਗਈ ਹੈ ਤੂੰ ਮੋਟੋ।
ਅਰੇ, ਇਥੇ ਸਭ ਫਿਟ ਰਹਿੰਦੇ ਆ ਨਾ, ਅੱਜ ਕੱਲ ਸਭ ਫਿੱਟ, ਰਹਿ ਰਹੇ ਹੈ ਨਾ।
ਉਹ ਬੜੀ ਪਤਲੀ ਹੈ, ਬਈ ਉਹ ਬੜੀ ਅੱਛੀ ਹੈ। ਉਹਨੇ ਸੁਸਾਇਟੀ ਦੇ ਵਿੱਚ ਹੀ ਕਰਵਾਉਂਦੀ ਹੈ। ਪਤਾ। ਉਹਦੀ ਜਿਹੜੀ ਸੁਸਾਇਟੀ ਹੈ ਨਾ ਥੱਲੇ, ਮੇਨ ਗੇਟ ਤੋਂ ਪਹਿਲਾਂ ਕਾਫ਼ੀ ਜਗ੍ਹਾ ਖਾਲੀ ਹੈ। ਤੇ ਉੱਥੇ ਹੀ, ਉਹਨੇ ਸਾਰੀ ਅਹ ਕਲਾਸਿਸ ਲਗਵਾਉਂਦੀ ਆ। ਹੁਣ ਪਿਕਸ ਵਗੈਰਾ ਪਾ ਮੈਂ ਨੰਬਰ ਸੈਂਡ ਕਰਨੀ, ਤੁਸੀਂ ਸੇਵ ਕਰੋ ਤੇ ਦੇਖਣਾ।
ਠੀਕ ਹੈ, ਠੀਕ ਹੈ ਮੈਂ ਕਰੂੰਗੀ। ਹੋਰ ਸੁਣਾਓ?
ਬਸ ਸਭ ਵਧੀਆ, ਬਸ ਹੁਣ ਤਿਆਰੀਆਂ ਕਰੋ, ਵੇਟ ਗੇਨ ਜਿਹੜਾ ਹੋਇਆ ਉਹਨੂੰ ਵੀ ਲੋਸ ਕਰੋ ਫਿਰ ਫਾਈਨ ਹੋਵੋ। ਅ ਅੱਛੀ -ਅੱਛੀ ਡਰੈਸਿਸ ਤਾਂ ਹੀ ਅੱਛੀ ਲਗਣਗੀਆਂ। ਔਰ ਛੋਟੇ ਬੇਬੀ ਦਾ ਵੀ
ਹਾਂ- ਹਾਂ, ਕਿ ਤੁਹਾਡੇ ਵਾਸਤੇ ਜਿੱਦਾਂ ਸੂਟ ਤੁਸੀਂ ਕਹਿ ਰਹੇ ਹੋ ਬੜਾ ਸੋਹਨਾ ਮੈਂ ਲਿੱਤਾ ਤੁਹਾਡੇ ਤੇ ਕੱਪੜੇ ਅੱਛੇ ਮਿਲਦੇ ਆ?
ਬਹੁਤ ਅੱਛੇ ਬਹੁਤ ਅੱਛੇ ਸੀ। ਉਹ ਉਹ ਜਿਹੜਾ ਮੈਂ ਸੂਟ ਉਹਦੇ ਵਾਸਤੇ ਲਿਆ, ਨਾ ਬੋਟ ਉਸਦੇ ਵਿੱਚ ਇੱਕ ਨ ਬੜਾ ਪਿਆਰਾ ਕਲਰ ਸੀ ਬਲਿਊ ਵਿੱਚ, ਬਹੁਤ ਅੱਛਾ ਸੀ। ਮੈਂ ਗੋਲਡਨ ਬਰਾਊਨ ਲਿਆ ਨਾ, ਗ੍ਰੀਨ ਗੋਲਡਨ ਤੇ ਬਰਾਾਊਨ ਦੀ ਕਬੀਨੇਸ਼ਨ, ਉਹ ਸੀ ਕਰੀਮ ਬਲਿਊ ਤੇ ਬਹੁਤ ਚਛਮ ਉਹ ਵੀ ਬੜਾ ਪਿਆਰਾ ਸੀ, ਬਟ ਉਹ ਮੈਂ ਮੇਰੇ ਭਰਾ ਨੇ ਵੀ ਮੈਨੂੰ ਕਿਹਾ ਕਿ ਨਾ ਗੋਲਡਨ ਟ ਹੋਣਾ ਚਾਹੀਦਾ, ਮੈਂ ਉਹਦੀ ਪਸੰਦ ਨੂੰ ਦੇਖਦੇ ਹੋਇਆ ਬਰਾਊਨ, ਗੋਲਡਨ ਲੈ ਲਿਆ। ਕਰੀਮ ਦੇ ਉੱਪਰ। ਤੇ ਜੇਕਰ ਤੁਸੀਂ, ਬਲੂ ਲੈਣਾ, ਤੇ ਬਤਾਓ ਖ਼ਰੀਦ ਲਾਂਗੇ।
ਠੀਕ ਹੈ! ਤੁਹਾਨੂੰ ਦੱਸ ਦਾਂਗੇ ਇੱਕ ਵਾਰੀ ਨਾ ਮੈਨੂੰ, ਥੋੜੀ ਜਿਹੀ ਫੋਟੋ ਦੱਸਣਾ ਸੂਟ ਦੀ ਕਿੱਦਾਂ ਦੀ ਹੈ।
ਪੱਚੀ ਸੌ ਪੰਜਾਹ ਰੁਪਏ ਦਾ ਸੀ, ਪੱਚੀ ਸੌ ਪੰਜਾਹ ਦਾ ਸੀ।
ਤੇ ਹੈ ਕਿੱਦਾਂ ਉਹ ਫੈਬਰਿਕ ਕੀ ਹੈ, ਕੋਟਨ ਹੈ ਜਾਂ ਉਹਦੇ ਚ ਕੋਈ ਸਿਲਕ। ਵਗੈਰਾ ਤੇ ਆ
ਕਾਂਧਾ ਵਰਕ ਸੀ, ਉਹਦੇ ਉੱਪਰ ਕਾਂਧਾ, ਯਾਦ ਆ ਗਿਆ ਮੈਨੂੰ, ਸਿਲਕ ਉੱਪਰ ਨਹੀਂ ਹੈ। ਕਾਟਨ ਦੇ ਉੱਪਰ ਵੀ ਨਹੀਂ ਹੈ। ਬਟ ਬੋਟਮ ਉਹਦੀ ਹਾਂ। ਜੂਟ ਕੁਛ ਇੰਝ ਹੀ ਸੀ, ਕਾਂਧਾ ਵਰਕ ਸੀ, ਜੂਟ ਉੱਪਰ ਲੇਕਿਨ
ਹਮ।
ਇੱਕ ਕਿਸਮ ਸੀ, ਪ੍ਰੋਪਰਲੀ ਉਹ ਜੂਟ ਵੀ ਨਹੀਂ ਸੀ। ਉਹਨੂੰ ਕਹਿ ਸਕਦੇ।
ਹਾਂ! ਪ੍ਰੋਪਰ ਜੂਟ, ਅਸੀਂ ਪਾ ਵੀ ਨਹੀਂ ਸਕਦੇ ਹਾਂ। ਕੋਟਨ ਮਿਕਸ ਹੋਣਾ ਨਾ ਉਸ ਚ ।
ਹਾਂ। ਵੈਸੇ ਉਹਦੀ ਸ਼ਰਟ ਦੇ ਥੱਲੇ ਲਾਈਨਿੰਗ ਲੱਗੇਗੀ, ਲੱਗੇਗੀ ਬੋਟਮ ਤੇ ਹੱਲੇ ਨਹੀਂ ਹੈ। ਚੁੰਨੀ ਬੜੀ ਸੁਪਰਬ ਹੈ, ਬਹੁਤ ਅੱਛੀ ਹੈ। ਵੈਸੇ ਉੱਥੇ, ਹੋਰ ਵੀ ਬਹੁਤ ਅੱਛੇ ਸੂਟ ਸੀ। ਲੇਕਿਨ ਇਹ ਨਾ ਅਹ, ਮੈਨੂੰ ਲੱਗਦਾ ਉਹ ਸੂਟ ਅਗਰ ਮੈਂ ਲਾਂਗੀ ਉਹ ਤੁਹਾਨੂੰ ਪਸੰਦ ਆ ਜਾਏਗਾ, ਬਾਕੀ ਅਗਰ ਮੈਂ ਕੁਛ ਲਿਆ, ਤਾਂ ਉਹਦੇ ਤੁਹਾਡੀ ਮੇਰੀ ਚੋਇਸ ਸ਼ਾਇਦ ਮੈਚ ਨਹੀਂ ਹੋ
ਚਲੋ ਕੋਈ ਨੀ, ਤੁਸੀਂ ਮੈਨੂੰ ਫੋਟੋ ਭੇਜਣਾ ਠੀਕ ਹੈ, ਮੈਂ ਦੇਖ
ਚਲੋ ਠੀਕ ਹੈ, ਠੀਕ ਹੈ, ਠੀਕ ਓਕੇ,
ਓਕੇ ਜੀ।